ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ?
ਜੀ ਜੀ ਕੈਸੇ ਵਸੀਅਤ?
ਹਾਂਜੀ ਵਧੀਆ ਵਧੀਆ ਹੋਰ, ਤੁਸੀਂ ਸੁਣਾਓ ਤੁਹਾਡੇ ਘਰ ਸਾਰੇ ਵਧੀਆ?
ਜੀ ਜ, ਸਾਡੇ ਘਰ ਜਿਹੜੇ ਭੈਣ ਸਾਰੇ ਵਧੀਆ।
ਅੱਛਾ ਜੀ, ਹੋਰ ਕੀ ਕਰ ਰਹੇ ਸੀ?
ਜੀ ਅਸੀਂ ਬਸ ਬੈਠੇ ਸੀ, ਤੁਸੀਂ ਦੱਸੋ ਜੀ ਅਸੀਂ ਬੈਠੇ। ਦੀਦੀ, ਤੁਸੀਂ ਦੱਸੋ ਅੱਜ ਕਿਹੜੇ ਟੋਪਿਕ, 'ਤੇ ਗੱਲ ਕਰਨਾ ਚਾਹੋਗੇ।
ਮੈਂ ਵੀ ਇਹੀ ਸੋਚਦੀ ਜਿਵੇਂ ਕਿ ਦੇਖੋ, ਅੱਜ ਕੱਲ੍ਹ ਨਾ ਨੌਕਰੀਆਂ ਹੈ ਹੀ ਨਹੀਂ ਹੈਗੀਆਂ। ਸਰਕਾਰੀ ਨੌਕਰੀਆਂ ਤੇ ਹੈ ਹੀ ਨਹੀਂ, ਪ੍ਰਾਈਵੇਟ ਨੌਕਰੀਆਂ ਹੈ ਤੇ ਸੈਲਰੀ ਨਹੀਂ ਹੈਗੀ।
ਆਹੋ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ, ਜੇ ਪ੍ਰਾਈਵੇਟ ਨੌਕਰੀ। ਰੀਆਂ ਹੈਗੀਆਂ ਨੇ ਤੇ, ਉਹਨਾਂ ਵਿੱਚ ਤਨਖਾਹਾਂ ਬੜੀਆਂ ਘੱਟ ਹੈਗੀਆਂ ਨੇ।
ਹਾਂਜੀ। ਹੁਣ ਤਾਂ ਹੈ ਹੀ ਹੈ, ਨਾ ਹੁਣ ਗੌਰਰਮੈਂਟ ਹੀ ਦੇਖਲੋ ਅੱਜ ਕੱਲ ਲੋਕੀ। ਇੰਨੇ ਇੰਨੇ ਮਤਲਬ ਇੱਕ ਸਰਕਾਰ ਕੱਢਦੀ ਫਾਰਮ ਸੌ ਮੰਨ ਲਓ ਸੌ ਕੱਢਦੀ ਹੈ। ਹਜ਼ਾਰ ਚੋਂ ਕਿੰਨੇ ਪਤਾ ਨੀ ਪੰਜ ਦਸ ਹਜ਼ਾਰ ਬੰਦਾ ਫਾਰਮ ਭਰ ਦੈਂਦਾ ਆ। ਉਹ ਸੌ ਫਾਰਮ ਕਿਹਨੂੰ ਮਿਲੇਤੇ ਕਿਹਨੂੰ ਨਾ ਮਿਲੇ।
ਆਹੋ ਬਿਲਕੁਲ ਸਹੀ ਗੱਲ ਕੀਤੀ ਲੋਕਾਂ ਦੀ ਤਾਂ ਉਮੀਦ ਹੀ ਮਰ ਗਈ ਹੈ, ਗੌਰਰਮੈਂਟ ਜੋਬ ਤੋਂ ਹਾਂਜੀ।
ਬਿਲਕੁਲ ਬਿਲਕੁਲ ਸਹੀ ਗ, ਤੁਸੀਂ ਬਿਲਕੁਲ ਉਮੀਦ ਮਾਰ ਚੁੱਕੀ ਹੈ। ਕਿਉਂਕਿ ਦੇਖੋ ਫਾਰਮ ਵੀ ਤਾਂ ਇੰਨੇ ਮਹਿੰਗੇ ਹੈ ਨਾ। ਹੁਣ ਲੋਕੀ ਫੋਰਮ ਫਿਲ ਕਰਨ ਜਾਂਦੇ ਆ ਸਾਈਬਰ ਕੈਫੇ ਤੇ। ਹਜ਼ਾਰ ਰੁਪਏ ਫੀਸ ਹੈਗੀ ਹੈ ਫੋਮ ਦੀ ਤੇ ਦੋ ਸੋ ਰੁਪਇਆ ਉਹ ਕਹਿੰਦਾ ਮੈਂ ਲਾਗਾ। ਫੋਰਮ ਫਿਲ ਕਰਨ ਦਾ ਗਿਆਰ ਸੌ ਰੁਪਇਆ ਹੋ ਗਿਆ ਹੁਣ ਕਿੰਨੇ ਹਜ਼ਾਰ ਲੋਕੀ ਫੋਰਮ ਫਿਲ ਕਰਦੇ ਆ। ਗੌਰਮੈਂਟ ਕੋਲ ਕਿੰਨਾ ਪੈਸਾ ਜਾ ਰਿਹਾ ਆ। ਤਾਂ ਵੀ ਉਹ ਇੰਨੀ ਅੱਛੀ ਅੱਛੀ ਨੌਕਰੀਆਂ ਨਹੀਂ ਕੱਢ ਰਹੀ ਕਿੰਨੀ ਘੱਟ ਘੱਟ ਕੱਢ ਰਹੀ ਹੈ ਬੱਚਾ ਸਾਰੇ ਪਰੇਸ਼ਾਨ ਹੈਗਾ ਜਿਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹ ਘਰ ਬੈਠੇ ਰਹੇ ਆ।
ਆਹੋ ਵੇਖੋ ਇਹ ਹਾਲਾਤ ਹੋ ਗਏ ਨੇ ਕਿ ਮੈਂ ਮੇਰੇ ਭਰਾ ਨੂੰ ਕਹਿੰਦਾ ਵਿਆ ਸੀ ਕਿ ਚੱਲ ਇੰਟਰ ਕਰਦੇ ਇੱਕ ਫੋਰਮ ਭਰ ਆ ਇੱਕ ਜੋਬ ਆਈ ਕਹਿੰਦੇ ਇੱਕ ਕੰਮ ਕਰ ਜਾ ਕੇ ਸੌ ਰੁਪਏ ਬਰਬਾਦ ਨਾ ਕਰ ਕੁਛ ਖਾਣ ਡਾ ਲਿਆ। ਏਦਾਂ ਦੀ ਗੱਲਾਂ ਹੋ ਗਈਆਂ ਦੇਖੋ ਪੈਸੇ ਬਰਬਾਦ ਹੁੰਦੇ, ਗੌਰਮੈਂਟ ਜੋਬ 'ਤੇ ਮਿਲਣਾ ਹੁਣ ਨਾਮੁਕਿਨ ਹੋ ਗਿਆ ਦੇਖੋ, ਉਹਨ ਨਾ ਕਿ ਕੋਇਲੇ ਦੀ ਖਾਣ ਵਿੱਚ ਜਿਵੇਂ ਹੀਰਾ ਮਿਲਦਾ ਜਿਵੇ ਸਰੂ ਰੂਈਆਂ ਦੇ ਅੰਦਰ, ਮੰਨ ਲਉ ਇੱਕ ਕਿੱਲੋ ਰੂਈ ਦੇ ਅੰਦਰ ਇੱਕ ਸੂਈ ਪਾ ਲਉ
ਜੀ ਤੁ ਤੁਸੀ ਕਹਾਵਤ ਤੇ ਬੜੀ ਸੋਹਣੀ ਬੋਲੀ ਹੈਗੀ ਹੈ।
ਜੀ ਜੀ ਵੇਖੋ ਜਿਵੇਂ ਇੱਕ ਚੀਜ਼ ਹੋਰ ਵੇਖੋ ਹੀ ਹੈਗੀ ਹੈ, ਤੁਸੀਂ ਇੱਕ ਕਿੱਲੋ ਰੋਈ ਲਓ ਉਹਦੇ ਅੰਦਰ ਇੱਕ ਸੂਈ ਪਾ ਦਿਉ। ਸੂਈ ਲੱਭਦੀ ਜਿੰਨੀ ਔਖੀ ਹੈ ਨਾ। ਓਨਾ ਹੀ ਔਖਾ ਹੈਗਾ ਹੈ, ਕਿ ਅ ਗੌਰਰਮੈਂਟ ਜੋਬ ਮਿਲਦੀ ਕਿਸੇ ਬੱਚੇ ਨੂੰ। ਕਿਉਂਕਿ, ਅ ਅਗਰ ਜੋਬ ਹੋਏਗੀ ਵੀ ਯਾਰ। ਹੋਣਗੀਆਂ ਵੀ ਇਥੇ ਬੱਚੇ ਸਿਲੈਕਟ, ਕਿਹੜੇ ਹੁੰਦੇ ਨੇ ਜੋ ਸਿਫਾਰਸ਼ 'ਤੇ ਹੁੰਦੇ ਨੇ। ਜੇ ਉਹ ਪਹਿਲੇ ਤੋਂ ਜੋਬ ਲੈਣ ਦੇ ਚੱਕਰ ਚ ਆਪਣੇ ਦੋ ਦੋ ਢਾਈ ਢਾਈ ਪੰਜ ਪੰਜ ਲੱਖ ਰੁਪਏ ਦੇ ਦਿੰਦੇ ਆ। ਬਿਲਕੁਲ ਬਿਲਕੁਲ ਰ ਸਰ ਪ੍ਰਏ। ਇਹੀ ਚੀਜ਼ ਹੈ ਇਹੀ ਚੀ ਹੈ ਦੱਸੋ ਦੱਸੋ ਦੱਸੋ।
ਮੈਂ ਹੀ ਬੋਲੀ ਸੀ ਪ੍ਰਾਈਵੇਟ ਜੋਬ ਹੈਗੀਆਂ, ਤੇ ਸੈਲਰੀ ਜੜੀਆਂ ਘੱਟ। ਹੈਗੀ ਕੁਛ ਕਹਿਣ ਦੀ ਹਾਰ ਨਹੀਂ। ਹੱ ਤੋਂ ਹੱਥ ਅੱਜ ਕਲ ਬੱਚਿਆਂ ਨੂੰ ਪੰਦਰਾਂ ਹਜ਼ਾਰ ਰੁਪਏ ਸੈਲਰੀ ਮਿਲ ਰਹੀ ਹੈਗੀ ਹੈ। ਹੁਣ ਉਹ ਤੇ ਆਪਣੇ ਘਰ ਦੇ ਨ ਆ ਖੁੱਦ ਦਾ ਖ਼ਰਚਾ ਕਰਨ ਆ। ਆਉਣ ਜਾਣ ਫੇ ਕਿਰਾਇਆ ਰੱਖਣਣੇ। ਪੈਟਰੋਲ ਦਾ ਖ਼ਰਚਾ ਰੱਖਣ, ਬਹੁਤ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ।
ਬਹੁਤ ਮਹਿੰਗਾਈ ਹੋ ਚੁੱਕੀ ਬਿਲਕੁਲ ਸਹੀ ਆ ਆ
ਜੀ। ਮੈਂ ਵੀ ਇਹਨੂੰ ਅਗ ਅਸੀਂ ਗੌਰਮੈਂਟ ਅਗਰ ਅਸੀਂ ਉਹਨੂੰ ਕਹਿੰਦੇ ਹਾਂ ਆਪਣੇ ਬੋਸ ਨੂੰ ਤਨਖਾਹ ਵਧਾਓ। ਤੇ ਉਹ ਕਹਿੰਦੇ ਨਹੀਂ ਜੀ ਤੁਸੀਂ ਇੱਕ ਕੰਮ ਕਰੋ ਬੈਗ ਚੁੱਕੋ ਚੱਲਦੇ ਬਣੋ, ਸਾਡੇ ਕੋਲ ਹੋਰ ਬੜੇ ਬੰਦੇ ਹੈਗੇ ਆ ਕੰਮ ਕਰਨ ਲਈ ਹੁਣ ਇਹ ਵੀ ਉਹ ਇਹ ਵੀ ਪਤਾ ਅੱਜ ਕੱਲ ਆਪਣੇ ਆਪਣੇ ਬੰਦੇ ਮਾਰ ਰਹੇ ਹੈ, ਜਿਵੇਂ ਕਿ ਅੱਜ ਕੱਲ ਤੁਸੀਂ ਮੰਨ ਲੋ ਕੋਈ ਤਾਏ ਚਾਚੇ ਦਾ ਮੁੰਡਾ ਹੈਗਾ ਸੀ, ਉਹਨੂੰ ਦੱਸਤਾ ਇੱਥੇ ਨੌਕਰੀ ਕਰ ਰਹੇ ਹਾਂ ਇਹ ਬੰਦਾ ਆਫਿਸ ਦਾ ਮੈਨੇਜਰ ਹੈਗਾ ਆ, ਥੋਨੂੰ ਇੰਨੀ ਸੈਲਰੀ ਦੇ ਰਿਹਾ ਆ। ਅਸੀਂ ਕੱਲ ਮਗਰੋਂ ਪਹਚਾਂਗੇ ਸਾਡੇ ਮਗਰੋਂ ਪਹਿਲੇ ਆਫਿਸ ਪਹੁੰਚਿਆ ਹੋਏਗਾ ਕਿ ਅਸੀਂ ਉਹਨੂੰ ਇੰਨੀ ਸੈਲ ਮੈਨੂੰ ਇਸ ਤੋਂ ਘਰ ਦੇ ਰਹੇ ਹੋ ਪੰਜ ਸੌ ਹਜ਼ਾਰ ਮੈਨੂੰ ਲਾ ਲੋ,
ਇੱਦਾਂ ਦੇਖੋ ਹਾਂ ਇੱਦਾਂ ਇੱਦਾਂ ਇੱਦਾਂ ਇੱਦਾਂ ਸਹੀ ਬਿਲਕੁਲ ਸਹੀ ਗੱਲ ਜੀ ਬਿਲਕੁਲ ਇੱਦਾਂ ਹੀ ਹੁੰਦਾ ਲੋਕਾਂ ਦੇ ਨਾਲ ਬੜੇ ਪਰੇਸ਼ਾਨ ਹੁੰਦੇ ਨੇ ਲੋਕ ਬੜੇ ਪਰੇਸ਼ਾਨ ਹੁੰਦੇ ਆ, ਧੱਕੇ ਖਾਂਦੇ ਰਹਿੰਦੇ, ਗੌਰਮੈਂਟ ਦੀ ਨੌਕਰੀ ਮਿਲਦੀ ਨਹੀਂ ਇੱਦਾਂ ਦੀ ਜੋਬ ਆਪਾਂ ਮਿਲਦੀਆਂ ਨੇ, ਅਤੇ ਪੈਸੇ ਵੀ ਮਿਲਦੇ ਨੇ ਉਹ ਚਿਲਰ ਉਹ ਘਰ ਚਲਾਉਣ ਆਪਣਾ ਉਹ ਘਰ ਚਲਾਣ, ਫੈਮਿਲੀ ਵੇਖਣ, ਆਪਣੀ ਪਰਸਨਲ ਲਾਈਫ ਦੇੇਖਣ, ਕਿਤੇ ਘੁੰਮਣ ਜਾਣਾ ਯਾਰਾਂ ਨਾਲ ਜਿਹੜੀਆਂ ਕੁਛ ਹੀ ਉਹ ਬਿਲਕੁਲ ਡਿਸਬੈਲੈਂਟ ਹੋ ਜਾਂਦੇ। ਫਿਰ ਉਹਨਾਂ ਨੂੰ ਕਰਜ਼ੇ ਲੈਣੇ ਪੈ ਜਾਂਦੇ ਆ ਫਿਰ ਲੋਸਿਸ ਚ ਆ ਜਾਂਦੇ ਆ।
ਉਹੀ ਹੈ ਨਾ ਹੁਣ ਦੇਖੋ ਵਿਚਾਰੇ ਕਮਾਦੇ ਪੰਦਰਾਂ ਹਜ਼ਾਰ ਹੈ ਪੈਟਰੋਲ ਦਾ ਕਿਰਾਇਆ ਲਾ ਲੋੋ ਫੇਰ ਅਗਰ ਨਹੀਂ ਪੈਟਰੋਲ 'ਚ ਆ ਜਾਂਦਾ ਕਿਰਾਇਆ ਲਾ ਲਓ ਮਹੀਨੇ ਦਾ, ਫੇਰ ਥੋੜਾ ਬਹੁਤ ਘਰ ਪੈਸੇ ਦਿੰਦੇ ਆ, ਕਿਉਂਕਿ ਮਾਵਾਂ ਤਾਂ ਕਹਿੰਦੀ ਆ ਹਾਂ ਵੀ ਰਾਸ਼ਨ ਪਾਓ ਸਾਨੂੰ ਹੋਰ ਕੰਮ ਹੈ ਥੋਡਾ ਵਿਆਹ ਕਰਨਾ, ਜੋੜਨਾ ਕੁਛ ਅਸੀਂ ਕੀ ਲਿਆਵਾਂਗੇ। ਉਹ ਗੱਲ ਹੋ ਗਈ ਫੇਰ ਹੁੰਦਾ ਕਿ ਜਦੋਂ ਬੰਦੇ ਦਾ ਆਪਣਾ ਖਰਚਾ ਬੜਾ ਹੁੰਦਾ ਹੈ, ਰਿਚਾਰਜ ਹੋ ਗੇ ਫੋਨਾ ਦੇ ਕਦੀ ਫੋਨ ਖਰਾਬ ਹ ਜਾਂਦਾ। ਠੀਕ ਕਰਾਉਣਾ ਉਹ ਕਦੇ ਸਪੀਕਰ ਠੀਕ ਕਰਾਉਣਾ ਕਦੀ ਇਹ ਠੀਕ ਕਰਾਉਣਾ ਕਦੀ ਉਹ ਠੀਕ ਕਰਾਉਣਾ ਹੈ। ਫੋਨ ਤੇ ਹਰ ਮਹੀਨੇ ਦਾ ਖਰਚਾ ਨਿਕਲਦਾ ਪੰਜ ਹਜ਼ਾਰ ਦਾ ਵੇ ਅੱਜ ਕੱਲ ਰਿਚਾਰਜ ਹੀ ਇੰਨੇ ਮਹਿੰਗੇ ਹੋ ਗਏ ਚਾਰ ਸੌ ਤੇ ਪੰਜ ਸੌ ਰੁਪਏ ਰਿਚਾਰਜ ਹੋ ਗਿਆ।
ਜੀ ਜੀ ਬਿਲਕੁਲ ਯਾਦ ਹੈ ਸਹੀ ਯਾਦ ਹੈ। ਤੁਸੀਂ ਹੋਰ ਚੀਜ਼ ਵੇਖ ਲਓ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਅਗਰ ਮੰਨ ਲਓ ਤੁਸੀਂ ਅਗਰ ਬੰਦਾ ਘਰ ਦਾ ਪੂਰਾ ਖਰਚਾ ਚਲਾ ਲੈਂਦਾ। ਹੈ ਤਨਖਾਂਹ ਨਾਲ ਉਹਦੇ ਘਰ ਅਗਰ ਦੁੱਖ ਸੁੱਖ ਹੋ ਜਾਏ। ਉਹਨੇ ਕਿੱਥੇ ਜਾਣਾ ਪੈ ਜਾਵੇ। ਉਹਨੂੰ ਖੁਸ਼ੀ ' ਜਾਣਾ ਪੈ ਜਾਏ ਮਨ ਨੂੰ ਦੁੱਖ ਜਾਣਾ ਪੈ ਜਾਏ। ਉਹਦੇ ਕੋਲ ਨੂੰ ਪੰਜਾਹ ਹਜ਼ਾਰ ਰੁਪਏ ਦੀ ਅਗਰ ਜ਼ਰੂਰਤ ਪੈ ਜਾਵੇ ਤੇ ਉਹ ਨੂੰ ਕਰਜ਼ਾ ਹੀ ਚੁੱਕਣਾ ਪਵੇਗਾ।
ਬਸ ਕੁਝ ਨਾ ਪਏਗਾ ਜੀ ਕਰਜ਼ਾ ਘਰ ਦਾ ਵੀ ਕੋਈ ਦਵੇਗਾ ਨੀ
ਜੀ ਕਰਜ਼ਾ ਦੇਣ ਵਾਸਤੇ ਹੋਰ ਕਰਜ਼ਾ ਚੜ੍ਹ ਜਾਂਦਾ ਹੈਏ ਇਏਦਾਂ ਦੀ ਨੌਕਰੀਆਂ ਲੈ ਕੇ ਕੀ ਫਾਇਦਾ ਫਿਰ ਬੰਦਾ ਸੋਚਦਾ ਸੀ। ਚੱਲ ਗੌਰਮੈਂਟ ਨੌਕਰੀ ਮਿਲ ਜਾਵੇਗੀ। ਅੱਛੀ ਤਨਖਾਹ ਆਂਦੀ ਰਹੂਗੀ ਬਾਅਦ ਚ' ਅੱਛਾ ਇਨਾਮ ਨਾਲ ਰਿਟਾਇਰਮੈਂਟ 'ਤੇ ਵੀ ਅੱਛੇ ਪੈਸੇ ਮਿਲਣਗੇ, ਪਰ ਉਹ ਤਾਂ ਬਾਈ ਸਾਬ ਉਹ ਅਲੱਗ ਹੀ ਸੀਨ ਪਹਿਲੇ ਕਹਿੰਦੇ, ਆ ਲਿਆਓ, ਪੰਜ ਲੱਖ ਲਿਆਓ, ਦੱਸ ਲੱਖ ਤਾਂ ਨੌਕਰੀ ਮਿਲਦੀ ਆ। ਧੱਕੇ ਖਾਂਦੇ ਰਹਿੰਦੇ ਆ ਜਿਹੜੇ, ਉਹਨਾਂ ਦੇ ਧੱਕੇ ਹੀ ਖਾਂਦੇ ਰਹਿੰਦੇ ਆ ਅੱਧੀ ਉਮਰ
ਬਿਲਕੁਲ ਹੁਣ ਤੁਸੀਂ ਇਹ ਦੇਖੋ ਨਾ ਅੱਜ ਕੱਲ੍ਹ ਕਿਸੇ ਕਿ ਦੇ ਦੁੱਖ ਸੁੱਖ ਬਣਿਆ ਆ ਗਾ ਅਸੀਂ ਆਪਣੇ ਘਰ ਚ ਬਾਨਾ, ਕੋਈ ਤਾਇਆ, ਚਾਚਾ, ਮਾਮਾ ਮਾਸਟਰ ਕੋਈ ਵੀ ਹੋਏਗਾ, ਸਾਨੂੰ ਥੋੜੀ ਹੈਲਪ ਕਰੋ ਥੋਨੂੰ ਬਾਅਦ 'ਚ ਦੇ ਦਾਂਗੇ ਕੋਈ ਅੱਗੇ ਨਹੀਂ ਆਏਗਾ ਹੈਗਾ ਕਹਿੰਦਾ ਹੈ ਹੀ ਨਹੀਂ ਸਾਡੇ ਕੋਲ ਉਹ ਤੇ ਐਹੀ ਕਹੇਗਾ ਸਾਡੇ ਕੋਲ ਹੈ ਹੀ ਨੀ, ਸਾਡੇ ਆਪਣਾ ਗੁਜਾਰਾ ਬੜਾ ਔਖਾ ਚੱਲ ਰਿਹਾ ਆ।
ਆਹ ਬਿਲਕੁਲ, ਬਿਲਕੁਲ ਦੇਖੋ ਏਦਾਂ ਹੀ ਹੁੰਦਾ। ਜਦ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਇਹੀ ਹੁੰਦਾ ਫੇਰ ਪਰੇਸ਼ਾਨੀਆਂ ਕਿਉਂ ਆਉਂਦੀਆਂ ਨੇ ਉਹੀ ਨੌਕਰੀਆਂ ਨੀ ਹੈਗੀਆਂ, ਕੱਲ ਤੁਸੀਂ ਦੋ ਹਜ਼ਾਰ ਰੁਪਏ, ਚਾਰ ਹਜ਼ਾਰ ਮਿਲੋਗੇ ਤੁਸੀਂ ਆਪਣੇ ਬਾਰਾਂ ਘੰਟੇ ਵੀ ਦਿਉਗੇ ਉਹਦੇ ਬਾਅਦ ਵੀ ਮਾਲਿਕ ਚਿਕ ਚਿਕ ਕਰੇਗਾ ਤੁਹਾਨੂੰ ਚੌਵੀ ਘੰਟੇਨੂੰ ਰੋਟੀ ਖਾਂਦੇ ਟਾਇਮ ਕੰਮ ਕਰ, ਕੰਮ ਕਰ, ਕੰਮ ਕਰ, ਹਰ ਟਾਈਮ ਕੰਮ ਕਰ ਕੰਮ ਕਰ ਬਿਲਕੁਲ
ਮੈਂ ਤੇ ਇਹੀ ਕਹਿਣੀ ਆ ਗੈਰਮੈਂਟ ਨੂੰ ਚਾਹੀਦਾ ਹੈ। ਕੋਈ ਅੱਛੀ ਨੌਕਰੀਆਂ ਕੱਢੇ ਸਰਕਾਰਾਂ ਨੌਕਰੀਆਂ ਕੱਢਣ ਜਿਹੜੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਜਿਹੇ ਗ੍ਰੈਜੂਏਸ਼ਨ ਕੀਤੀ ਤੇ ਵਿੱਚਾਰੇ ਘਰ ਬੈਠੇ ਦੇ ਹੈ ਨੌਕਰੀਆਂ ਹੀ ਨਹੀਂੀ ਹੈਗੀਆਂ।
ਅਰੇ ਬਿਲਕੁਲ ਜੀ ਇਹ ਨੌਕਰੀਆਂ ਅਗਰ ਸਰਕਾਰ ਚਾਹੇ ਤਾਂ ਯੂਥ ਨੂੰ ਅਗਰ ਕੰਮ ਦੇ ਦੇਵੇ ਨਾ ਇੱਕ ਵਾਰੀ ਜਾਂ ਕੁਝ ਛੋਟੀ ਛੋਟੀ ਕੋਸ਼ਿਸ਼ ਕਰਦੀ ਹੈ। ਗੌਰਮੈਂਟ ਬਟ ਥੋੜੀ ਥੋੜੀ ਕੋਸ਼ਿਸ਼ ਕਰਦੀ ਹੈ ਕਿ ਕਦੇ ਰੁਕ ਜਾਂਦੀ ਹੈ ਕਦੇ ਕਰਦੀ ਹੈ। ਜਿਵੇਂ ਗੋੌਰਮੈਂਟ ਨੇ ਕੀਤਾ ਸੀ। ਹਜੇ ਥੋੜ੍ਹੀ ਥੋੜ੍ਹੀ ਨੌਕਰੀਆਂ ਦਿਣੀਆਂ ਸ਼ੁਰੂ ਕੀਤੀਆਂ। ਉਹੀ ਵਾਲੀ ਗੱਲ ਹੈ। ਉਹ ਪਹਿਲੇ ਜਿਹੜੇ ਬੱਚੇ ਜ਼ਿਆਦਾ ਪੜ੍ਹਾਈ ਵਾਲੇ ਹੁੰਦੇ ਆ। ਉਹਨਾਂ ਦੇ ਔਰ ਇੱਕ ਚੀਜ਼ ਇੱਥੇ ਹੈਗਾ ਨਾ ਸਿਟੀ ਸਿਟੀ ਕਰਕੇ ਕੁਛ ਕਾਸਟ ਵਾਈਜ ਵੀ ਹੁੰਦਾ। ਏ ਅਤੇ ਬੱਚੇ ਘੱਟ ਸਿਲੈਕਟ ਹੋ ਪਾਉਂਦੇ ਆ।
ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਹੈ। ਹੁਣ ਵੀ ਦੇਖੋ ਨਾ ਅੱਜ ਕੱਲ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ। ਅੱਜ ਕਲ ਜਿਵੇਂ ਜਨਗਣਨਾ ਹੁੰਦੀ ਹੈ ਪੰਜ ਸਾਲ ਚ ਇੱਕ ਵਾਰੀ ਹੁੰਦੀ ਹੈ।
ਪੰਜ ਸਾਲ ਚ ਜਿਹੜਾ ਇੱਕ ਵਾਰੀਈ ਜਨਗਣ ਨਾ ਹੁੰਦੀ ਮਤਲਬ ਜੰਗਣ ਨਾ ਕਰਦੇ ਆ ਨਾ ਤੇ ਹਰ ਕਿਸੇ ਬੰਦੇ ਨੂੰ ਨਾ ਇੱਕ ਗਵਰਮੈਂਟ ਜੋਬ ਦੇਣ ਹਰੇਕ ਕਰਹੇ ਇੱਕ ਬੰਦੇ ਨੂੰ
ਬਿਲਕੁਲ ਬਿਲਕੁਲ ਦੇਣੀ ਚਾਹੀਦੀ ਹੈ ਅਗਰ ਸਿਰਫ਼ ਇਨਾ ਕਰਨ ਲੱਗ ਜਾਣਾ ਤੇ ਬੜਾ ਬੜਾ ਸਹੀ ਹੋ ਜਾਏ
ਆਪਣੀ ਕੰਟਰੀ ਆਪਣੀ ਕੰਟਰੀ 'ਚ ਬੜਾ ਵੱਡਾ ਫਰਕ ਪੈ ਜਾਵੇਗਾ ਅਗਰ ਇੱਕ ਬੰਦੇ ਨੂੰ ਘਰ ਦੇ ਅੰਦਰ ਗੌਰਮੈਂਟ ਜੋਬ ਮਿਲ ਜਾਂਦੀ ਹੈ ਨਾ ਤਾਂ ਕਰ ਕੇ
ਹਾਂਜੀ ਜਿੰਗਡਨਾਂ ਨਾਲ ਪੰਜ ਸਾਲ ਚ ਇੱਕ ਵਾਰੀ ਕਰ ਜਾਂਦੇ ਜਿਹਨਾਂ ਦੇ ਘਰ ਪੰਜ ਪੰਜ ਬੰਦੇ ਗੌਰਰਮੈਂਟ ਜੋਬਾਂ ਕਰ ਰਹੇ ਹੈਗੇ ਨੇ ਪੰਜੋ ਬੰਦੇ ਗੌਰਮੈਂਟ ਜੋਬ ਤੁਹਾਨੂੰ ਪਤਾ ਅੱਜ ਕੱਲ ਗੌਰਰਮੈਂਟ ਜੋਬ ਦੀ ਤਨਖਾਹ ਵੀ ਕਿੰਨੀ ਵੱਡੀ ਹੁੰਦੀ ਹੈ ਹਨਾ ਹੁਣ ਦੇਖੋੁ ਕਈ ਕਈਆਂ ਕੰਮਾਂ ਵਿੱਚ ਲੋਕ ਚਾਰ ਚਿਰ ਬਣਦੇ ਵੀ ਬੰਦੇ ਵੀ ਪ੍ਰਾਈਵੇਟ ਜੋਬ ਕਰ ਰਹੇ ਨੇ ਉਹ ਲੱਗਦਾ ਹੀ ਨੀ ਪਤਾ ਕਿੱਥੇ ਜਾ ਰਹੀ ਕਿਉ ਸੈਲਰੀ ਨੀ ਹੈਗੀ ਉਹਨਾਂ ਦੇ ਆਪਣੇ ਖਰਚੇ ਨਹੀਂ ਮਾਣ ਆਉਂਦੇ ਅੱਜ ਕੱਲ੍ਹ
ਅ ਗਵੌਰਮੈਂਟ ਜੋਬ ਦੀ ਅਲੱਗ ਗੱਲ ਹੁੰਦੀ ਹੈ ਤਾਂ ਹੀ ਤਾਂ ਲੋਕੀ ਧੱਕੇ ਕਿਉਂ ਉ ਖਾ ਰਹੇ ਨੇ ਕਿਉਂ ਕਾਰ ਕਰਤੇ ਦੇਖੋ ਨੋਰਮਲ ਸੈਲਰੀ ਤੋਂ ਜਿਹੜਾ ਨਾ ਫੋਰ ਗੁਣਾ ਚਾਰ ਤਿੰਨ ਚਾਰ ਗੁਣਾ ਜ਼ਿਆਦਾ ਪੈਸੇ ਮਿਲਦੇ ਆ
ਇੱਦਾਂ ਹੁੰਦਾ ਹੈ ਤੁਹਾਨੂੰ ਪਤਾ ਅੱਜ ਕੱਲ ਗਵੌਰਰਮੈਂਟ ਜੋਬ ਚ ਤੁਹਾਨੂੰ ਕਮਰਾ ਵੀ ਮਿਲਦਾ ਹੈ ਮਕਾਨ ਮਿਲਦੇ ਹੈ
ਓਹੀ ਜੋ ਹੈ ਨਾ ਓਹੀ ਜੋ ਜੋ ਪ੍ਰਾਈਵੇਟ ਜੋਬ ਵਿੱਚ ਫੈਸਿਲਿਟੀ ਹਰ ਇੱਕ ਬੰਦੇ ਨੂੰ ਮਿਲਣੀ ਚਾਹੀਦੀ ਹੈ ਉਹ ਗੌਰਮੈਂਟ ਜੋਬ ਵਾਲੇ ਦਿੰਦੇ ਆ ਉਹ ਤਾਂ ਨਾਰਮਲ ਜੋਬ ਹੈ ਗੌਰਮੈਂਟ ਦੀ ਤਾਂ ਉਹ ਕਿਉਂ ਨਹੀਂ ਹੋ ਪਾ ਰਿਹਾ ਕਿਉਂਕਿ ਪ੍ਰਾਈਵੇਟ ਜੋਬ ਵਾਲੇ ਦਦੇ ਹੀ ਨਹੀਂ ਫੈਸਿਲਿਟੀ ਦੇਣੀ
ਕਹਿਦੀ ਹ। ਪ੍ਰਾਈਵੇਟ ਬੰਦੇ ਪੰਜ ਜਣੇ ਕਮਉਣ ਤੇ ਗੌਰਮੈਂਟ ਚ ਬੰਦਾ ਇੱਕ ਜਣਾ ਇੱਕ ਬੰਦਾ ਕਮਾ ਲੈ ਇੱਕ ਬਰਾਬਰ ਦਾ ਵੀ ਗੌਰਮੈਂਟ ਵੱਲ ਜ਼ਿਆਦਾ ਸੈਲਰੀ ਨਿਕਲੇਗੀ।
ਆਹੋ ਆਹੋ ਬਿਲਕੁਲ ਸਹੀ ਆਖਦੇ ਪੈਓ।
ਬਿਲਕੁਲ।
ਅੱਛੀ ਗੌਰਮੈਂਟ ਜੋਬ ਹੈਗੀ ਪਰ ਇਹੀ ਹੈ ਨਾ ਹਰ ਚਾਰ ਪੰਜ ਲੋਕੀ ਹੈ ਨੇ ਨੇ ਪੰਜ ਕੋਲ ਗੌਰਮੈਂਟ ਜੋਬ ਹੈ ਉਹ ਜਿਹੜੇ ਬਾਕੀ ਵਿਚਾਰੇ ਬਾਹਰ ਬੈਠੇ ਉਹਨਾਂ ਕੋਲ ਇੱਕ ਵੀ ਗੌਰਮੈਂਟ ਜੋਬ ਨੀ ਹੈਗੀ ਹੈ ਜੋ ਗਵਰਮੈਂਟ ਜੋਬ ਹੋ ਬਹੁਤ ਅੱਛਾ ਹੋ ਜਾਏਗਾ ਸਾਡੀ ਮਤਲਬ ਜਿਹੜੀ ਇੰਡੀਆ ਚ ਜਿਹੜੀ ਅੱਜ ਕੱਲ੍ਹ ਹੈ ਨਾ ਮਤਲਬ ਕਹਿੰਦੇ ਆ ਕਿ ਅੱਜ ਕੱਲ ਇਤਨਾ ਮਹਿੰਗਾਈ ਹੈਗੀ ਹੈ ਤੇ ਹਰ ਬੰਦਾ ਮਹਿੰਗਾਈ ਨੂੰ ਨਾਲ ਸੈਕਰੀਫਾਈਸ ਕਰ ਲਏਗਾ ਅਗਰ ਇੱਕ ਇੱਕ ਜੋਬ ਵੀ ਹੋਏਗੀ ਨਾ ਬਿਲਕੁਲ ਇੱਕ ਇੱਕ ਜੋਬ ਗਵਰਮੈਂਟ ਹੋਏਗੀ ਤਾਂ ਝੇਲੇਗਾ
ਬਿਲਕੁਲ ਬਿਲਕੁਲ ਗੌਰਮੈਂਟ ਗਵਰਮੈਂਟ ਜੋਬ ਮਿਲਣੀ ਚਾਹੀਦੀ ਹੈ ਗੌਰਰਮੈਂਟ ਜੋਬ ਮਿਲਲੀ ਮੈਂ ਕਹਿਣਾ ਪ੍ਰਾਈਵੇਟ ਜੋਬ ਵਾਲਿਆਂ ਨੂੰ ਸੈਲਰੀ ਵਧਉਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਗੌਰਮੈਂਟ ਜੋਬ ਮਿਲੇ ਪ੍ਰਾਈਵੇਟ ਜੋਬ ਬਾਰੇ ਨੇ ਉਹਨਾਂ ਨੂੰ ਸੈਲਰੀ ਵਧਾਉਣੀ ਚਾਹੀਦੀ ਹੈ ਤਾਂ ਕਿ
ਬਿਲਕੁਲ ਬਿਲਕੁਲ ਹੁਣ ਹੈ ਹੀ ਹੈ ਨਾ ਪ੍ਰਾਈਵੇਟ ਵਾਲੇ ਸੈਲਰੀ ਹੈ ਹੀ ਨੀ ਹੈ ਉਹਨਾਂ ਦੇ ਬਰਾਬਰ ਹੈ ਪੰਦਰਾਂ ਹਜ਼ਾਰ ਤੁਸੀਂ ਕੀ ਕੀ ਕਰ ਲੋਗੇ ਘਰ ਦੇ ਦੋਗੇ ਚਾਜ਼ ਬਚੂਜ ਦੇਖਲੋਗੇ ਆਪਣੇ ਆਪਣਾ ਖਰਚਾ ਦੇਖੋਗੇ ਆਪਣੇ ਘਰ ਦਾ ਖਰਚਾ ਦੇਖੋਗੇ ਆਪਣੇ ਆਉਣ ਜਾਣ ਦਾ ਕਿਰਾਇਆ ਦੇਖੋਗੇ
ਬਿਲਕੁਲ ਉਹਨਾਂ ਦੇ ਜੋ ਪ੍ਰੋਡਕਟ ਉਹ ਵੇਚਦੇ ਨੇ ਉਹਨਾਂ ਦੇ ਪ੍ਰਾਈਜ਼ ਵਧਾਉਣ ਅਤੇ ਸੈਲਰੀ ਜ਼ਿਆਦਾ ਦੇਣ ਮੇਰੇ ਸਾਡੇ ਹਿਸਾਬ ਨਾਲ ਤਾਂ ਹਿਸਾਬ ਹੋਣਾ ਚਾਹੀਦਾ ਜ
ਮੈਂ ਤੇ ਇਹੀ ਕਹਿ ਰਹੀ ਹਾਂ ਕਿ ਮਤਲਬ ਜਿਵੇਂ ਵੀ ਹੋਏ ਪਰ ਆ ਕਿ ਪ੍ਰਾਈਵੇਟ ਜ ਕੋ ਨਾ ਕੁਛ ਸੁਵਿਧਾਵ ਮਿਲਣ ਜਿਵੇਂ ਉਹ ਨੂੰ ਟਾਈਮ ਟਾਈਮੁ ਲੈਂਦਾ ਨਾ ਬ ਤੁਸੀਂ ਇਸ ਟਾਈਮ ਆਓ ਇਸ ਟਾਈਮ ਆਓ ਪਰ ਸਰਕਾਰੀ ਚ ਕੀ ਹੁੰਦਾ ਆ ਸਰਕਾਰੀ ਬੰਦਾ ਘੱਟ ਵੀ ਜਾਂਦਾ ਆ, ਕਦੀ ਨਹੀਂ ਵੀ ਜਾਂਦਾ ਆ
ਚਲੋ ਤੁਹਾਡੇ ਨਾਲ- ਨਾਲ ਗੌਰਮੈਂਟ ਜੋਬ ਔਰ ਪ੍ਰਾਈਵੇਟ ਜੋਬ 'ਤੇ ਗੱਲ ਕਰ ਕੇ ਬੜਾ ਅੱਛਾ ਲੱਗਿਆ ਜੀ ਜਦੋਂ ਫਿਰ ਕਰਨੀ ਹਾਂ ਫਿਰ ਕਦੀ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ